ਹੈਲੋ
ਹੈਲੋ ਸਤ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਭਾਜੀ ਹੋਰ ਦੱਸੋ ਘਰ ਪਰਿਵਾਰ ਵਧੀਆ ਤੁਾੱਡਾ।
ਹਾਂਜੀ ਸਭ ਵਧੀਆ ਤਾੱਡੇ ਘਰ ਪਰਿਵਾਰ ਸਭ ਵਧੀਆ।
ਵਧੀਆ ਜੀ ਵਧੀਆ।
ਹੋਰ ਸੁਣਾਓ ਕੀ ਕਰ ਰੇ ਓ।
ਬਹੁਤ ਜੀ ਫਰੀ ਹੈਗੇ ਆ ਜੀ
ਅੱਛਾ ਮੈਂ ਤਾੱਡੇ ਕੋਲੋਂ ਗੱਲ ਪੁੱਛਣੀ ਸੀ ਇਕ।
ਹਾਂਜੀ, ਹਾਂਜੀ ਪੁੱਛੋ।
ਬਈ ਅੱਜ ਕੱਲ੍ਹ ਸੋਸ਼ਲ ਮੀਡੀਆ ਇੰਨਾ ਫੈਲ ਗਿਆ ਤੇ ਕੀ ਕੀ ਫਾਇਦੇ ਹੈਗੇ ਨੇ ਤੇ ਕੀ ਕੀ ਨੁਕਸਾਨ ਹੈਗੇ ਨੇ ਆ ਦੱਸ। ਨੂੰ
ਮੈਂ ਤੁਾਨੂੰ ਦੇਖੋ ਜੀ ਪਹਿਲੇ ਤੁਹਾਨੂੰ ਦੱਸਣਾ ਫਾਇਦੇ।
ਹਾਂਜੀ ਦੱਸੋ।
ਹੁਣ ਤੁਸੀਂ ਏ ਦੇਖੋ ਅੱਜ ਕੱਲ੍ਹ ਦੇ ਟਾਈਮ ਚ ਤੁਸੀਂ ਕੋਈ ਵੀ ਚੀਜ਼ ਤੁਸੀਂ ਔਨਲਾਈਨ ਖਰੀਦ ਸਕਦੇ ਹੋ ਠੀਕ ਏ ਜੀ।
ਹਾਂਜੀ
ਹੂੰਨ ਜੈਵੇਂ ਇੰਸਟਾਗ੍ਰਾਮ ਲਾ ਲਓ ਤੁਸੀਂ ਇੰਸਟਾਗ੍ਰਾਮ ਤੋਂ ਤੁਸੀਂ ਪੈਸਾ ਵੀ ਕਮਾ ਸਕਦੇ ਹੋ ਰੀਲਸ ਬਣਾ ਕੇ ਤੁਸੀਂ ਫੇਸਬੁੱਕ ਫੇਸਬੁੱਕ ਲਾ ਲਓ ਜਿੱਦਾਂ ਉਹ ਤੇ ਵੀ ਤੁਸੀਂ ਕੰਮ ਕਰ ਸਕਦੇ ਹੋ ਆਪਣਾ ਵੀਡੀਓ ਐਡੀਟਿੰਗ ਦਾ ਵੀਡੀਓ ਵੁਡੀਓ ਪਾਓ ਉਥੇ ਵੀ ਤਾਨੂੰ ਪੈਸਾ ਮਿਲੇਗਾ ਯੂਟਿਊਬ ਵੀ ਲਾ ਲੋ ਜਵੇਂ ਤੁਸੀਂ
ਹਾਂਜੀ।
ਓ ਤੇ ਤੁਸੀਂ ਵਲੋਗ ਵਲੂਕ ਪਾ ਕੇ ਪੈਸਾ ਕਮਾ ਸਕਦੇ ਹੋ ਔਰ ਬੋਤ ਹੋਰ ਵੀ ਟ੍ਰੇਡਿੰਗ ਦੇਖ ਲਓ ਔਨਲਾਈਨ ਚੱਲ ਰੀ ਏ ਬੋਹਤ ਜਾੱਦਾ ਓਤੇ ਤੁਸੀਂ ਸਟੋਕ ਖਰੀਦ ਕੇ ਆਪਣਾ ਆਰਾਮ ਨਾਲ ਪੈਸਾ ਇਨਵੈਸਟ ਕਰ ਸਕਦੇ ਓ।
ਹਾਂਜੀ।
ਤੁਸੀਂ ਆਪਣੇ ਬੈਲੇੈਂਸ ਨੂੰ ਵੀ ਦੇਖ ਲੋ ਆਪਣੇ ਅਕਾਊਂਟ ਵਿੱਚ ਰੱਖ ਸਕਦੇ ਹੋ ਪਹਿਲੇ ਤੁਆਨੂੰ ਕੱਰ ਰੱਖਣਾ ਪੈਂਦਾ ਸੀ ਪੈਸਾ। ਅੱਜ ਕੱਲ੍ਹ ਤੁਸੀਂ ਆਪਣੇ ਅਕਾਊਂਟ ਹੀ ਰੱਖ ਸਕਦੇ ਹੋ ਕਿੱਥੇ ਵੀ ਔਨਲਾਈਨ ਪੇਮੈਂਟ ਕਰ ਸਕਦੇ ਹੋ ਪੈਸੇ ਗਿਰਨ ਦਾ ਕੋਈ ਡਰ ਨੀ ਹੈ।
ਹਾਂਜੀ ਇਹੀ ਗੱਲ ਏ।
ਹਾਂਜੀ ਹੁਣ ਤੁਸੀਂ ਏ ਵੇਖੋ ਅੱਜ ਕੱਲ੍ਹ ਬਿਜਲੀ ਦਾ ਬਿੱਲ ਹੈਗਾ ਵੇਂ ਪਹਿਲੇ ਲੋਕਾਂ ਨੂੰ ਲੈਣ ਚ ਲੱਗਣਾ ਪੈਂਦਾ ਸੀ ਬਿੱਲ ਪੇ ਕਰਨ ਵਾਸਤੇ।
ਹਾਂਜੀ।
ਅੱਜ ਕੱਲ ਤਾਂ ਹੁਣ ਤੁਸੀਂ ਵੇਖੋ ਓਨਲਾਈਨ ਹੀ ਪੇ ਹੋ ਜਾਂਦੇ ਨੇ ਬਿੱਲ ਹਾਂਜੀ, ਹਾਂਜੀ।
ਹਾਂਜੀ।
ਹੋਰ ਸੋਸ਼ਲ ਮੀਡੀਆ ਚ ਪਾਵਰ ਬੋਹਤ ਹੈਗੀ ਪੈਸਾ ਤਾਂ ਬੋਹਤ ਹੈਗਾ ਵਰਕ ਫਰਮ ਹੋਮ ਕਿੰਨਾ ਦੇ ਰਿਹਾ ਉਹ। ਬੱਚਿਆਂ ਨੂੰ ਕਾਰ ਹੀ ਕੰਮ ਪੜਾਈ ਕਰੋ। ਅੱਜ- ਕੱਲ ਬੱਚੇ ਯੂਟਊਬ ਦੇ ਕਾਰਨ ਜਿਨਾਂ ਕੋਲ ਫੀਸਾਂ ਨਈ ਹੁੰਦੀਆਂ ਅਫੋਰਡ ਕਰਨ ਵਾਸਤੇ। ਟਊਸ਼ਨਾਂ ਦੀਆਂ, ਉਹ ਵਚਾਰੇ ਉੱਥੋਂ ਹੀ ਵੇਖ ਵੇਖ ਕੇ ਪੜਦੇ ਨੇ। ਯੂਟਊਬ ਤੋਂ। ਹੂੰ, ਦੇਖੋ ਕਿੰਨਾ ਫੈਦਾ ਹੈਗਾ ਉਹਨਾਂ ਨੂੰ।
ਹਾਂਜੀ ਬਸ ਜਿਵੇਂ ਤੁਸੀਂ ਡਿਸਐਡਵਾਂਟੇਜ ਇਹ ਲਾ ਲਓ ਸੋਸ਼ਲ ਮੀਡੀਆ ਦੇ। ਜਿਵੇਂ ਤੁਹਾਨੂੰ ਕਿਸੇ ਦਾ ਵੀ ਫੋਨ ਆਏਗਾ ਓ ਟੀ ਵੀ ਮੰਗਣਗੇ ਬਜ਼ੁਰਗਾਂ ਬੱਚਾ ਬੱਚਿਆਂ ਵੱਲੋਂ। ਓ ਟੀ ਪੀ ਜੇ ਤੁਸੀਂ ਦੱਸਤਾ ਤਾਂ ਤਾਂਡੇ ਸਾਰੇ ਪੈਸੇ ਸਾਫ਼ ਹੋ ਜਾਣਗੇ।
ਹਾਂ ਉਹ ਤੇ ਹੈ ਹੀ ਹੈ ਭਾਜੀ ਬਿਲ
ਹਾਂਜੀ ਉਹ ਸਕੈਮ ਹੋ ਜਾਂਦਾ ਬੜਾ। ਵੱਡੇ- ਵੱਡੇ ਸਕੈਮ ਹੁੰਦੇ ਨੇ। ਜਿਵੇਂ ਕਿ ਅੱਜ- ਕੱਲ ਫਰੋਡ ਐਪਾਂ ਚੱਲ ਗੀਆਂ ਓਨਲਾਈਨ ਸ਼ੋਪਿੰਗ ਆਲੀ ਤੁਸੀ ਤੁਸੀ ਅਜੇ ਔਨਲਾਈਨ ਸ਼ੋਪਿੰਗ ਕਰਨੀ ਏ ਤੇ ਕੋਈ ਟਰਸਟਿਡ ਐਪ ਨਾਲ ਕਰੋ। ਅੱਜ ਤੁਸੀ ਐਸੀ ਐਪ ਔਦੇ ਨਾਲ ਕਰੋਗੇ ਜੇਹੜੀ ਟਰਸਟਿਡ ਨਹੀਂ ਐ ਫੇਰ ਤਾਂਡੇ ਨਾਲ ਸਕੈਮ ਹੋ ਜੇਗਾ।
ਉਹੀ ਤੇ ਪਤਾ ਕੀ ਏ ਉਹਨਾ ਨੇ ਕਹਣਾ ਪੇਮੈਂਟ ਪਾ ਦੋ ਤੁਹਾਡਾ ਔਡਰ ਆ ਜੇਗਾ, ਔਡਰ ਆਉਣਾ ਹੀ ਨੀ।
ਹਾਂਜੀ ਹੁਣ ਤੁਸੀ ਹਾਂਜੀ। ਹੁਣ ਤੁਸੀ ਇਹ ਲਾ ਲੋ ਜਿਵੇਂ ਅੱਜ ਕੱਲ ਟਾਵਰ ਦੇਖੋ ਹਰ ਇੱਕ ਸਿਮ ਦੇ ਅਲਗ- ਅਲਗ ਟਾਵਰ ਲਗ ਗੇ ਨੇ।
ਹਾਂਜੀ -ਹਾਂਜੀ ਲਾਗੇ ਨ
ਤੇ ਐ ਟਾਵਰ ਨਾਲ ਕੁਛ ਪਸ਼ੂ ਪਕਸ਼ੀਆਂ ਨੂੰ ਕਿੰਨਾ ਓਹ ਵੇ।
ਬਹੁਤ ਜੀ ਬਹੁਤ ਇਫੈਕਟ ਪੈ ਰੇਆ ਉਹਨੂੰ।
ਇਫੈਕਟ ਪੈ ਰਿਹਾ ਬੜਾ। ਅੱਜ -ਕੱਲ ਪਸ਼ੂ ਪਕਸ਼ੀ ਵੀ ਤੇ ਕਿਤਨੇ ਨੇ।
ਨਾ ਜੀ ਨਾ ਅੱਜ ਕੱਲ ਵਿਖਦੇ ਈ ਨਈ।
ਹਾਂਜੀ ਕਿੰਨਾ ਟਾਈਮ ਪਹਿਲੇ ਵੇਖੇ ਸੀ ਆਪਾਂ ਚਿੜੀਯਾਂ ਵਗੈਰਾ ਜਿ ਹੋ ਗੀ। ਅੱਜ ਕੱਲ ਵਿਖਦੀਆ ਈ ਨੀ ਇਨੀਆਂ।
ਨਾ ਜੀ ਨਾ ਭਾਜੀ ਵੇਖੋ ਇਹਦੀ ਅ ਡਿਸਐਡਵਾਂਟੇਜ ਬਹੁਤ। ਮੈ ਇਹੋ ਜਿ ਇਹੋ ਜਿ ਚੀਜ਼ਾਂ ਆਦੀਆਂ ਕਈ ਵਾਰ ਰੀਲਾਂ ਚ ਬੱਚਿਆਂ ਦੇ ਦੇਖਣ ਲਾਇਕ ਨਈ ਹੁੰਦੀ ਔ, ਉਹਨਾਂ ਤੇ ਗ਼ਲਤ ਪ੍ਰਭਾਵ ਪੈਂਦਾ ਜੀ।
ਹਾਂਜੀ, ਹੁਣ ਕੀ ਕਰੀਏ ਅੱਜ- ਕੱਲ ਛੋਸ਼ਲ ਮੀਡੀਆ ਇੰਨਾ ਵੱਧ ਗਿਆ ਆਪਾਂ ਕੁਛ ਕਹਿ ਵੀ ਨੀ ਸਕਦੇ। ਹੁਣ ਇੰਸਟਾਗਗ੍ਰਾਮ ਵਾਲਿਆਂ ਨੂੰ ਕੁਛ ਕਹ ਥੋੜਾ ਨਾ ਦੇਣਗੇ ਆਪਾਂ
ਨਾ ਜੀ ਨਾ ਅਗਲੇ ਅਰਨਿੰਗ ਦੇ ਰਹੇ ਨੇ ਭਾਜੀ ਪੈਸਾ ਕਮਾ ਕੇ। ਕਮਾਨ ਕਮਾਲ ਆਸਤੇ ਦੇ ਰਹੇ ਨੇ ਹੋਰ ਕੀ ਚਾਹੀਦਾ।
ਹਾਂਜੀ ਹੁਣ ਤੁਸੀ ਇੰਸਟਾਗ੍ਰਾਮ ਤੇ ਅਗਰ ਕੋਈ ਵੀ ਐਸੀ ਜੀ ਵੀਡੀਓ ਆਏ ਤਾਂ ਤੁਸੀ ਉਨੂ ਨੋਟ ਇੰਟਰਸਟਡ ਤੇ ਕਲਿਕ ਕਰਕੇ ਉਹ ਫੇਰ ਅਜ ਤੋਂ ਬਾਦ ਇਹੋ ਜੀ ਰੀਲਾਂ ਨ ਆਣਗੀਆਂ ਜੇ ਤੁਸੀਂ ਨੋਟ ਇੰਟਰਸਟੀਡ ਤੇ
ਬਿਲਕੁਲ ਜੀ ਬਿਲਕੁਲ।
ਹਾਂਜੀ।
ਉਹ ਤੇ ਗੱਲ ਸਹੀ ਏ ਤੁਹਾਡੀ ਉਹ ਤਾਂ ਵੇਖੋ ਜੀ ਹੁਣ ਬੱਚਿਆਂ ਅਸਤ ਥੋੜਾ ਨੁਕਸਾਨ ਈ ਹੈਗਾ ਬੱਚੇ ਨੂੰ ਥੋੜਾ ਦੂਰ ਰੱਖਣਾ ਚਾਈਦਾ ਮੋਬਾਇਲ ਸੋਸ਼ਲ ਮੀਡੀਆ ਤੋਂ।
ਹਾਂਜੀ ਹੁਣ ਜਿਵੇਂ ਮਨ ਲੋ ਹਾਂਜੀ। ਦੱਸੋ- ਦੱਸੋ।
ਮੈਂ ਕਹ ਰਿਹਾ ਜੀ ਅੱਜ ਕੱਲ ਦੇ ਬੱਚਿਆਂ ਨੂੰ ਦੂਰ ਰੱਖਣਾ ਚਾਹੀਦਾ ਬਸ ਸਹੀ ਹੈਗਾ। ਬੱਚਿਆਂ ਦੇ ਹੱਥ ਇ ਮੋਬਾਈਲ ਫੋਨਾਂ ਨਾ ਹੋਵੇ ਉਹਨਾਂ ਨੂੰ ਪੜਾਈਆਂ ਵੱਲ ਧਿਆਨ ਦਿਓ ਬਸ ਜ਼ਿਆਦਾ ਤੋਂ ਜ਼ਿਆਦਾ।
ਹਾਂਜੀ ਹੁਣ ਜਿਵੇਂ ਕਿ ਤੁਸੀ ਮੰਨ ਲੌ। ਬਈ ਕੋਈ ਗ਼ਰੀਬ ਘਰ ਦਾ ਬੱਚਾ ਹੈਗਾ ਉਹਨੂੰ ਟੂਸ਼ਨ ਦੀ ਫੀਸ ਅਫੋਰਡ ਕਰਦੇ ਨਹੀਂ ਹੈ ਉਦੇ ਕੋਲ ਪੈਸੇ ਤੇ ਉਹ ਆਪਣਾ ਯੂਟਊਬ ਤੇ ਪੜ ਸਕਦਾ ਚਾਟ ਜੀ ਪੀ ਟੀ ਤੇ ਉਹ ਕਰ ਸਕਦਾ ਅੱਜ ਕੱਲ ਤੇ ਜੇਹੜੀ ਚੈਟ ਜੀ ਪ ਟਿ ਆਈ ਯੇ ਉਹਨੇ ਵੀ ਬੜਾ ਵਧੀਆ ਕੰਮ ਕਰ
ਓਨੇ ਵੀ ਬੜੀ ਨੌਕਰੀਆਂ ਖੋਲੀਆਂ ਪਾਜੀ। ਉਹ ਤੇ ਹਰ ਚੀਜ਼ ਦੱਸ ਦਿੰਦੀ ਉਹਦੇ ਨਾਲ ਤੁਸੀ ਕੁਛ ਵੀ ਗੱਲਾਂ ਕਰੀ ਚਲੋ।
ਹਾਂਜੀ ਇਹੀਉ ਤਾਂ ਫਾਇਦਾ ਫੈਦੇ ਦਾ। ਬੜੇ ਹੈਗੇ ਨੇ ਸੋਸ਼ਲ ਮੀਡੀਆ ਦੇ ਤੁਸੀਂ ਆਪਣਾ ਕਰੀਅਰ ਬਣਾ ਸਕਦੇ ਹੋ। ਫੇਮਸ ਹੋ ਸਕਦੇ ਵਾਇਰਲ ਹੋ ਸਕਦੇ ਹੋ, ਆਪਣੇ ਵਲੋਗਸ ਪਾ, ਕੇ ਆਪਣੇ ਸ਼ੋਰਟਸ ਪਾ, ਕੇ ਆਪਣੇ ਰੀਲਾਂ ਪਾ ਕੇ।
ਭਾਜੀ ਤੁਸੀਂ। ਅੱਜ ਕੱਲ ਸੋਸ਼ਲ ਮੀਡੀਆ ਇੰਨੀ ਪਾਵਰ ਹੈ, ਡਰੋਪ ਸ਼ੀਪਿੰਗ ਕਰ ਸਕਦੇ ਹੋ ਡਰੋਪ ਸੀਪਿੰਗ ਚ ਪਤਾ ਕਿੰਨਾ ਪੈਸਾ ਹੈ।
ਹਾਂਜੀ ਹੁਣ ਤੁਸੀਂ ਜਿਵੇਂ ਆ ਲਾ ਲੋ। ਬਈ ਅੱਜ ਕੱਲ ਜਿਹੜੇ ਸੋਲਾਂ ਸਤਰਾਂ ਸਾਲ ਦੇ ਮੁੰਡੇ ਹੈਗੇ ਨੇ। ਉਹ ਜਿੰਮ ਜਾਂਦੇ ਨੇ ਪਹਿਲੇ। ਫੇਰ ਦੋ ਤਿੰਨ ਸਾਲ ਉਹਨਾਂ ਨੂੰ ਜਦ ਜਿੰਮ ਵਿਚ ਹੋ ਜਾਂਦੇ, ਨੇ ਚ ਉਹਨਾਂ ਦਾ ਸਰੀਰ ਵਧੀਆ ਬਣ ਜਾਂਦਾ ਹੈ। ਤਾਂ ਉਹ ਆਪਣਾ ਕੰਟੈਂਟ ਪਾਉਦੇ ਨੇ ਹਾਂਜੀ ਉਹਦੇ। ਉਹ ਵੀ ਬੜੇ ਪੈਸੇ ਕਮਾ ਲੈਂਦੇ ਨੇ।
ਹੋਰ ਜੀ ਹੋਰ ਪਾਵਰ ਹੈਗੀ ਆ ਨਾ ਭਾਜੀ ਸੋਸ਼ਲ ਮੀਡੀਆ ਦੀ ਪਾਵਰ ਹੀ ਆਹੀ ਹੈਗੀ ਹੈ।
ਹਾਂਜੀ।
ਤੁਸੀਂ ਇਹ ਲਾ ਲਓ, ਤੁਸੀਂ ਕਿਥੇ ਵੀ ਤੁਸੀਂ ਕਿਸੇ ਵੀ ਸਟੇਟ ਹੀ ਫੋਨ ਕਰ ਸਕਦੇ ਹੋ, ਪਹਿਲੇ ਲੋਕਾਂ ਨੂੰ ਚਿੱਠੀਆਂ ਦੇਣੀਆਂ ਪੈਂਦੀਆਂ।
ਜੀ ਹੁਣ ਅੱਜ ਕਿਸੇ ਦਾ ਹਾਲ ਚਾਲ ਪੁੱਛਣਾ ਤੁਸੀਂ। ਅੱਜ ਉਹਦੀ ਤਬੀਅਤ ਵਗੈਰਾ ਖ਼ਰਾਬ, ਤੁਸੀਂ ਉਹਨੂੰ ਵੀਡੀਓ ਕਾਲ ਕਰ ਸਕਦੇ ਹੋ, ਫੇਸ ਟੂ ਫੇਸ ਕਾਲ ਕਰ ਸਕਦੇ ਹੋ।
ਬੰਦਾ ਬਾਹਰਲੇ ਦੇਸ਼ ਬੱਚਿਆਂ ਨਾਲ ਗੱਲਾਂ ਕਰ ਸਕਦਾ ਹੈ, ਕਿੱਥੇ ਵੀਡੀਓ ਕਾਲਾ ਕਰ ਲਏ ਆਰਾਮ ਨਾਲ।
ਹਾਂਜੀ।
ਇਹ ਤਾਂ ਪਾਵਰ ਹੈਗੀ ਨਾ ਭਾਜੀ ਸੋਸ਼ਲ ਮੀਡੀਆ ਦੀ।
ਹਾਂਜੀ ਹੁਣ ਅੱਜ ਕੱਲ੍ਹ ਦੇ ਜਿਹੜੇ ਮਾ ਪਿਓ ਹੈਗੇ ਨੇ। ਛੇ ਛੇ ਸੱਤ ਸੱਤ ਮਹੀਨੇ ਦੇ ਬੱਚਿਆਂ ਨੂੰ ਜਾਂ ਇੱਕ ਸਾਲ ਦੇ ਬੱਚੇ ਨੂੰ। ਫੋਨ ਅੱਗੇ ਦੇ ਦਿੰਦੇ ਨੇ ਜਦ ਉਹ ਰੋਂਦਾ ਹੁੰਦਾ ਹੈ। ਉਹ ਐਂ ਨੀ ਵੇਖਦੇ ਬਈ ਉਹਦੀਆਂ ਅੱਖਾਂ ਖ਼ਰਾਬ ਹੋ ਜਾਣਗੀਆਂ।
ਉਹ ਤੇ ਹੈ, ਹੀ ਭਾਜੀ
ਹਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ। ਹਾਂਜੀ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਚੱਕਰ ਵਿੱਚ ਵੱਡੇ ਕਿ ਛੋਟਿਆਂ ਨੂੰ ਵੀ ਚਸ਼ਮੇ ਲੱਗ ਗਏ ਨੇ।
ਛੋਟਿਆਂ ਤੋਂ ਹੀ ਬਿਲਕੁਲ ਜੀ ਛੋਟਿਆਂ ਤੋਂ ਹੀ ਪਤਾ ਕੀ ਹੈ ਜਿਦੇ। ਚਸ਼ਮੇ ਲਗਦੇ ਨੇ ਉਹਨੂੰ ਬਚਪਨ ਤੋਂ ਹੀ ਲੱਗਦੇ ਨੇ।
ਹਾਂਜੀ
ਜਿਨਾ ਨਹੀਂ ਲੱਗਦਾ ਤੇ ਨਹੀਂ ਲੱਗਦੇ
ਬਸ ਇਹੀਓ ਗੱਲ ਏ ਉਹ ਜ਼ਿਆਦਾ ਫੋਨ ਚਲਾਉਣਗੇ, ਜ਼ਿਆਦਾ ਸੋਸ਼ਲ ਮੀਡੀਆ ਦਾ ਯੂਜ ਕਰਨਗੇ ਜ਼ਿਆਦਾ। ਮਤਲਬ ਫੋਨ ਵਿੱਚ ਗੁੰਮ ਹੋ ਜਾਣਗੇ, ਤਾਂ ਤਾ ਉਹਨੂੰ ਚਸ਼ਮੇ ਲੱਗਣੇ ਹੀ ਲੱਗਣੇ ਨੇ।
ਐਉ ਪਤਾ ਕਿਉਂ ਪਈਏ ਹੁਣ ਕੀ ਹੈ, ਵੇਖੋ ਬੱਚੇ ਅੱਜ ਕੱਲ ਰੋਟੀ ਨੀ ਖਾਂਦੇ ਛੋਟੇ ਹੁਣ ਜਦੋਂ। ਉਹਨਾਂ ਨੂੰ ਕਾਰਟੁਨ ਨਹੀਂ ਲਾ ਕੇ ਦੋ ਉਹਨਾਂ ਨੇ ਰੋਟੀ ਨੀ ਖਾਣੀ। ਬਸ ਸਹੀ ਗੱਲ ਹੈਗੀ ਆ, ਉਹਨਾਂ ਨੂੰ ਨਾਲ ਪੈਗੀ ਆ ਨਾ ਉਹ ਉਹਨਾਂ ਨੂੰ ਤੁਸੀਂ ਰੋਟੀ। ਟੀਵੀ ਰੋਟੀ ਬਿਨਾਂ ਫੋਨ ਤੋਂ ਖਾਓ ਨਹੀਂ ਖਾਣਗੇ, ਉਹਨਾਂ ਨੂੰ ਕਾਰਟੂਨ ਲਾ ਕੇ ਦੋਗੇ ਫੇਰ ਖਾਣਗੇ ਰੋਟੀ।
ਹਾਂਜੀ ਐ ਆਦਤ। ਪੁਆਈ ਕਿੰਨੇ ਆ, ਮਾਂ ਪਿਓ ਨੂੰ ਆਦਤ ਪਈ ਹੈ, ਜਦੋਂ ਕਿ ਤੁਸੀਂ ਸਟਾਰਟਿੰਗ ਤੋਂ ਹੀ ਐਵੇਂ ਕਰੋਗੇ ਬਈ ਇਹ ਫੋਨ ਵਗੈਰਾ ਕੁਛ। ਸੁਣਦੀ ਨੀ, ਤਾਂ ਫਾਇਦਾ ਬੜਾ ਹੈਗਾ ਇਸ ਚੀਜ਼ ਦਾ।
ਉਹੀ ਗੱਲ ਹੈ ਨਾ।
ਹਾਂਜੀ।
ਇਹ ਤੇ ਭਾਜੀ, ਬਸ ਮਾਂ -ਪਿਓ ਨੂੰ ਦੇਖਣਾ ਚਾਹੀਦਾ, ਕਿਉਂਕਿ ਬੱਚੇ ਨੂੰ ਤੇ ਇੰਨੀ ਸਮਝ ਨੀ ਹੁੰਦੀ, ਛੋਟੇ ਜਿਹੇ ਨੂੰ।
ਹਾਂਜੀ।
ਮਾਵਾਂ ਵੀ ਬਸ ਤਾਂ ਹੀ ਦੇ ਦਿੰਦੀਆਂ, ਨਾ ਫੋਨ ਬੱਚਿਆਂ ਨੂੰ ਉਹ ਵੀ ਆਪਣਾ ਕੰਮ ਕੁੰਮ ਕਰ ਲੈਂਦੀਆਂ।
ਹਾਂਜੀ, ਬਸ ਇਹੀ ਉਹ ਗੱਲ-
ਹਮ
ਉਹੀ ਗੱਲ ਬਈ, ਦੇਣਾ ਤੇ, ਪੂਰੇ ਦਿਨ ਵਿਚ ਇਕ ਘੰਟਾ ਦੇ ਦੋ, ਦੋ ਘੰਟੇ-
ਬਸ- ਬਸ- ਬਸ, ਆਦਤ ਨਾ ਪਾਓ ਬੱਚਿਆਂ ਨੂੰ
ਹਾਂਜੀ, ਹੁਣ ਅਜ- ਕਲ ਦੇ ਬੱਚੇ ਦੇਖ ਲਓ, ਸਵੇਰੇ ਬਾਰਾਂ ਵਜੇ ਉਠਦੇ ਨੇ, ਬਾਰਾਂ- ਗਿਆਰਾਂ, ਬਾਰਾਂ ਵਜੇ ਉੱਠਣਗੇ। ਹਾਂਜੀ ਤੇ, ਪਹਿਲੇ ਹੱਥਾਨ ਨੂੰ ਫੋਨ ਚਾਹੀਦਾ- ਪਾਠ- ਪੂਜਾ, ਹਾਂਜੀ ਪਾਠ -ਪੂਜਾ ਤੇ ਭੁਲ ਹੀ ਗਏ ਨੇ ਉਹ ਬ-
ਬੜੀ ਦੂਰ ਹੈ ਜੀ, ਉਹ ਤਾਂ ਪਤਾ ਹੀ ਨਹੀ ਕੀ ਹੁੰਦਾ- ਪਹਿਲੇ ਫੋਨ ਚਲਾਉਣਗੇ, ਸਿੱਧਾ ਇੰਸਟਾਗ੍ਰਾਮ ਖੋਲਣਗੇ। ਸਕਰੋਲ ਕਰਨਗੇ ਉਹਨੂੰ, ਫਿਰ ਵਟਸਪ ਚਲਾਵਗੇ ਉਹ-
ਹਾਂਜੀ, ਬੰਦਾ ਹੈ ਨੀ ਬਈ- ਸਵੇਰੇ -ਸਵੇਰੇ ਉਠੇ, ਉਠਣ ਤੋਂ ਬਾਅਦ ਆਪਣਾ- ਨਹਾਏ ਧੋਏ, ਪਾਠ ਪੂਜਾ ਕਰੇ, ਉਸ ਤੋਂ ਬਾਅਦ ਇਕ ਕੰੰਡਾ ਅੱਧਾ ਗੰਡਾ ਫੋਨ ਚਲਾਏ- ਉਸ ਤੋਂ ਬਾਅਦ ਆਪਣੇ ਕਰੀਅਰ ਬਾਰੇ ਸੋਚੇ ਮੈ ਅੱਗੇ ਕੀ ਕਰਨਾ ਕੀ ਨਹੀ ਕਰਨਾ-
ਬਿਲਕੁਲ ਜੀ ਬਿਲਕੁਲ-
ਹਾਂਜੀ, ਉਹ ਤਾਂ ਕਰਦੇ ਹੀ ਨੀ ਹੈ। ਤੇ ਸਿੱਧਾ ਫੋਨ ਚਲਾਉਦੇ ਨੇ ਅਜ- ਕਲ ਦੀ ਜਨਰੇਸ਼ਨ ਦੇ ਬੱਚੇ-
ਬਸ ਉਹ ਸਕੋਲਿੰਗ ਕਰਨ ਲੱਗ ਜਾਦੇ ਨੇ, ਇੰਸਟਾਗ੍ਰਾਮ ਤੇ- ਬਸ, ਉਦੇ ਤੇ ਆਦੀਆ, ਪੁਠੀ ਸੀਧੀ ਚੀਜਾ ਵੇਖੀ ਜਾਦੇ ਦੇ ਬਸ-
ਹਾਂਜੀ, ਹੁਣ ਅੱਜ ਕੱਲ ਦੇ ਬਸ- ਕੀ ਕਰੀਏ, ਕਈ ਬੱਚੇ ਐਸੇ ਵੀ ਹੈਗੇ ਨੇ ਜਿਹੜੇ ਆਪਣੇ ਕਰੀਅਰ ਬਾਰੇ ਸੋਚ ਰਹੇ ਨੇ- ਸਵੇਰੇ ਪੰਜ ਜਾਂ ਛੇ ਵਜੇ ਉਠ ਜਾਦੇ ਨੇ, ਇਕ ਘੰਟਾ ਜਾਂ ਦੋ ਘੰਟੇ- ਜਿੰਮ ਜਾਂਦੇ ਨੇ, ਜਿੰਮ- ਜੁੰਮ ਜਾ ਕੇ ਆਪਣੇ ਸਰੀਰ ਨੂੰ ਫਿਟ ਰੱਖਦੇ ਨੇ, ਤੇ ਆਪਣੇ- ਕਰੀਅਰ ਬਾਰੇ ਵੀ ਸੋਚਦੇ ਨੇ, ਬਈ ਮੈ ਅੱਗੇ ਕੀ ਕਰਨਾ- ਕਿਵੇ ਪੈਸੇ ਕਮਾਉਣੇ ਨੇ, ਕਿਵੇ ਆਪਣੇ, ਪਰਿਵਾਰ ਨੂੰ-
ਭਜੀ ਹੈਤੇ- ਦੇਖੋ, ਤੁਸੀ ਸੋਸ਼ਲ ਮੀਡੀਆ ਦੇ ਕਾਰਨ, ਕਿਨੇ ਗਰੀਬ ਲੋਕੀ ਅਮੀਰ ਹੋਏ ਨੇ- ਆਪਣਾ ਕੰਟੈਕਟ ਪਾ -ਪਾ ਕੇ, ਤੁਸੀ ਦੇਖਦੇ ਨੀ- ਰੀਲਾਂ 'ਚ ਦੇਖਦੇ ਨੀ ਕਿਡੇ ਗਰੀਬ- ਗਰੀਬ ਵਿਚਾਰੇ ਰੀਲਾਂ ਪਾ-ਪਾ ਕੇ ਮਸ਼ਹੂਰ ਹੋ ਜਾਦੇ ਨੇ- ਫੇਰ ਉਹਨਾਂ ਦੀ ਅਰਨਿੰਗ ਆਉਦੀ ਹੈ।
ਹਾਂਜੀ, ਹੁਣ ਤੁਸੀ ਸ਼ੋਰਭ ਜੋਸੀ ਲਾਲੋ, ਪਹਿਲੇ ਕਿਹੋ ਜਿਹਾ ਸੀ। ਤੇ ਹੁਣ ਕੀਓ ਜੇਆ ਹੋ ਗਿਆ।
ਹ ਕਰੋੜੋ ਪਤੀ ਹੋ ਗਿਆ ਅਜ ਦੇ ਟਾੲਮ 'ਚ, ਬਸ ਉਹੀ ਹੈ ਨਾ ਭਾਜੀ- ਸੋਸ਼ਲ ਮੀਡੀਆ ਵਿੱਚ ਪਾਵਰ ਵੀ ਬਹੁਤ ਹੈਗੀ ਹੈ। ਪੈਸਾ ਵੀ ਬਹੁਤ ਹੈਗਾ। ਬਸ ਗਲਤ ਚੀਜ ਦਾ ਯੂਜ ਨਾ ਕਰੋ ਤੁਸੀ ਸੋਸ਼ਲ ਮੀਡੀਆ 'ਚ, ਸਹੀ ਚੀਜ ਦਾ ਯੂਕਰੋ-
ਹਾਂਜੀ- ਤੁਸੀ ਯਾਰ ਦੇਖਲੋ ਬਈ ਸ ਅਹ ਜਿਹੜਾ ਸੋਰਬ ਜੋਸ਼ੀ ਹੈਗਾ। ਉਹਨੂੰ ਪਹਿਲੇ ਉਹਨੇ ਆਪਣਾ ਚੈਨਲ ਬਣਾਇਆ। ਉਹਨੂੰ ਪੈਸੇਆਂਣੇ ਸਟਾਟ ਹੋਏ। ਫਿਰ ਉਹਨੇ ਆਰਾਮ ਆਰਾਮ ਨਾਲ ਸਾਰੇ ਚੈਨਲ ਬਣਾਤੇ। ਜਿਵੇ ਉਹਦਾ ਕੁੱਤਾ ਨੀ ਹੈ ਹੋ ਰਹੀ ਉਹਦਾ ਵੀ ਚੈਨਲ ਬਣਿਆ ਹੋਇਆ ਹੁਣ ਤਾਂ।
ਅਛਾ ਜੀ।
ਹਾਂਜੀ।
ਬਸ ਉਹੀ ਹੈ ਨਾ ਭਾਜੀ ਉਹਨੇ ਆਪਣਾ ਸ਼ੋਸ਼ਲ ਮੀਡੀਆ ਫੈਲਾ ਲੇਆਨਾ।
ਹਾਂਜੀ ਪੈਸੇ ਆ ਰਹੇ ਨੇ ਫੇਰ ਤਾਂ ਕਰੇਗਾ ਹੀ ਆਪਣੇ ਕਰੀਅਰ ਬਾਰੇ ਤਾਂ ਸੋਚਣਾ ਹੀ ਹੈ ਉਹਨੇਂ।
ਪੈਸੇ ਤੋਂ ਬਿਨਾ ਜ਼ਿੰਦਗੀ ਨੀ ਹੈਗੀ ਕੁਛ ਵੀ।
ਹਾਂਜੀ ਚਲੋ ਸ ਠੀਕ ਹੈ। ਜੀ ਸਤਿ ਸ੍ਰੀ ਅਕਾਲ ਜੀ।